ਹਿਮ ਹੈਲੋ ਸਤਿ ਸ੍ਰੀ ਅਕਾਲ ਜੀ। ਹਾਂਜੀ ਤੁਸੀਂ ਸੁਣਾਓ ਠੀਕ ਔ? ਹਾਂ, ਹੋਰ ਕੀ ਕਰ ਰਹੇ ਸੀ?
ਹੋਰ ਮੈਂ ਕਿਹਾ ਹੋਰ ਕੀ ਕਰਦੇ ਪੇ ਸੀ? ਹਾਂ ਹਾਂਜੀ ਹਾਂਜੀ ਡਿਨਰ ਹੋ ਗਿਆ। ਅੱਜ ਤੇ ਖੈਰ ਮੈਂ ਨਾ ਗਈ ਹੋਈ ਸੀ ਹਾਂ ਮੰਮੀ ਵੱਲ ਗਈ ਸੀ। ਤੇ ਹੁਣੇ ਡਿਨਰ ਕਰਕੇ ਹੀ ਆਏ ਆਂ ਆਜ ਆਏ ਆਂ।
ਅੱਛਾ ਹੋਰ ਠੀਕ ਨੇ ਤੁਹਾਡੇ ਮੰਮੀ ਅਰੀ ਸਾਰੇ ਪਰਿਵਾਰ?
ਮੰਮੀ ਹਾਂ ਮੰਮੀ ਬਸ ਹੁਣ ਠੀਕ ਏ? ਤੁਹਾਨੂੰ ਪਤਾ ਨਾ ਇੱਕ ਦੋ ਵਾਰ ਪਹਿਲੇ ਨਾ ਸਟ੍ਰੋਕ ਹੋ ਗਿਆ ਸੀ ਸਟ੍ਰੋਕ ਆ ਗਿਆ ਸੀ ਉਹਨਾਂ ਨੂੰ।
ਅੱਛਾ ਜੀ।
ਹਾਂ ਉਹਨਾਂ ਦਾ ਨਾ ਬੀ ਪੀ ਹਾਈ ਹੋ ਗਿਆ ਸ। ਤੇ ਹਾਂ। ਫ਼ਸਟ ਸਟ੍ਰੋਕ ਤੇ, ਤੇ ਮੈਮਰੀ ਲੋਸ ਪ੍ਰੋਪਰਲੀ ਹੋ ਗਈ ਸੀ ਸਭ ਕੁਛ ਫੁਲ ਭੁਲਾ ਗਏ ਸੀ। ਤੇ ਹਾਂ ਤੇ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਰਿਕਵਰ ਕੀਤਾ ਉਹਨਾਂ ਨੇ। ਫਿਰ ਸੈਕਿੰਡ ਸਟਰੋਕ ਫਿਰ ਆ ਗਿਆ ਉਹਦੇ ਨਾਲ ਤੇ ਪੈਰਾਲਾਈਜ਼ ਦਾ ਹੀ ਅਟੈਕ ਆ ਗਿਆ ਸੀ। ਬਚਾਅ ਹੋ ਗਿਆ ਖੈਰ ਤੁਰ ਫਿਰ ਲੈਂਦੇ ਨੇ ਆਪਣੇ ਆਪ? ਬੋਲਣ ਵਿਚ ਥੋੜੀ ਦਿੱਕਤ ਏ ਤੇ ਰਾਈਟ ਹੈਂਡ ਵੀ ਥੋੜ੍ਹੀ ਜਿਹੀ ਦਿੱਕਤ ਏ। ਉਹ ਬਸ ਉਹੀ ਫੇਰ ਡੈਡੀ ਨੂੰ ਵੀ ਸਪੋਰਟ ਹੋ ਜਾਂਦੀ ਨਾ ਕਹਿੰਦੇ ਆਓ ਤੁਵਾਨ ਹੁੰਦਾ ਹੀ ਏ ਨਾ।
ਹਾਂਜੀ ਹਾਂ ਇਹ ਤੇ ਹੈ ਹੁਣ ਠੀਕ ਨੇ ਫਿਰ ਦਵਾਈ ਚੱਲ ਰਹੀ ਹੈ?
ਹ ਦਵਾਈ ਐਵੇਂ ਨੀ ਚੱਲ ਰਹੀ ਬਸ ਡੈਡੀ ਵੈਸੇ ਬੀਪੀ ਦੀ ਚੱਲ ਰਹੀ ਹੈ। ਔਰ ਬਲੱਡ ਜੋ ਪਤਲੇ ਦੀ ਚੱਲ ਰਹੀ ਹੈ ਤੇ ਹਾਂ ਬਾਕੀ ਉਵੇਂ ਨੀ ਉਵੇਂ ਠੀਕ ਹੈ। ਬਸ ਉਹ ਯਾਦਾਸ਼ਤ ਕਹਿੰਦੇ ਹੁਨ ਏਜ ਫੈਕਟਰ ਵੀ ਹੋ ਗਿਆ ਨਾ। ਹਾਂ ਬਾਕੀ ਵੈਸੇ ਠੀਕ ਏ ਡੈਡੀ ਕੁਛ ਨਾ ਕੁਛ ਨਾ ਹਾਂ ਐਲੋਪੈਥ ਐਲੋਬੈਥਿਕ ਕਹਿ ਰਹੀ ਆਂ, ਹੋਮਿਓਪੈਥਿਕ ਦੀ ਦੇ ਰਹੇ ਨੇ ਕੁਛ ਨਾ ਕੁਛ ਦਿੰਦੇ ਰਹਿੰਦੇ ਨੇ ਅਸੀਂ ਹਮ ਹ ਤੇ ਬਸ ਫਿਰ ਨਾ ਮੰਮੀ ਤੋਂ ਤਾਂ ਕੰਮ ਨੀ ਹੁੰਦਾ ਡੈਡੀ ਕਰਦੇ ਨੇ ਕੰਮ
ਹਾਂਜੀ ਹਾਂ
ਤੇ ਫੇਰ ਹੁਨ ਡੈਡੀ ਕਹਿੰਦੇ ਹੁਣ ਤੁਸੀਂ ਆ ਜਾਓ ਬਸ। ਮੈਂ ਅੱਜ ਹੀ ਆਈ ਸੀ ਹੋਰ ਤੁਸੀਂ ਕਰ ਲਿਆ ਡਿਨਰ?
ਹਾਂਜੀ-ਹਾਂਜੀ ਕਰ ਲਿਆ ਜੀ।
ਹੋਰ ਅੱਛਾ ਵਧੀਆ ਹੋਰ ਕੀ ਕੀ ਖਾਇਆ?
ਅਸੀਂ ਮੰਨੂ ਨਾ ਉਹਦਾ ਪੇਟ ਖ਼ਰਾਬ ਸੀ ਸਿਸਟਰ ਦਾ ਮੰਮੀ ਨੇ ਫਿਰ ਖਿਚੜੀ ਬਣਾਈ ਸੀ।
ਅੱਛਾ ਕੇੜੀ ਅਹ ਮੂੰਗੀ ਦੀ ਦਾਲ ਦੀ?
ਹਾਂਜੀ ਮੂੰਗੀ ਦੀ ਦਾਲ।
ਅੱਛਾ ਮੂੰਗੀ ਦੀ ਦਾਲ ਦੀ ਪਿਗੋਕੇ ਕਿਵੇਂ ਬਣਾਉਦੇ ਹੋ? ਘੁੰਮੰਨ ਦਾ? ਘੁੰਮਣ ਦਾ ਸੀਗਾ ਬਸ ਅ ਮੰਮੀ ਵਾਲੀ ਸੀ ਨਿਕਲ ਉੱਥੋਂ ਦੀ ਕੋਈ ਪਲੈਨਿੰਗ ਨਹੀਂ ਇਹ ਵੈਸੇ ਕਹਿ ਰਹੇ ਸੀ ਵਿੱਚ ਜੇ ਬਈ ਹੁਣ ਘਰ ਆ ਜਾਓ ਤੇ ਪਲੈਨਿੰਗ ਕਰ ਲਾਂਗੇ ਬਾਹਰ ਜਾਣ ਦੀ ਕਿਤੇ ਨਾ ਕਿਤੇ
ਅੱਛਾ ਅੱਛਾ ਜੀ
ਤੇ ਬਸ ਉਥੇ ਤੇ ਮੰਮੀ ਵੱਲ ਗਿਆ ਤੇ ਤੁਹਾਨੂੰ ਪਤਾ ਗਰਮੀ ਕਿੰਨੀ ਨਿਕਲੀ ਨਿਕਲਿਆ ਹੀ ਨੀ ਜਾਂਦਾ ਸੀ ਬੋਡੀੀ ਕਿੱਥੇ ਨੇ ਜਾਣ ਤੇ ਦਿਲ ਕਰਦਾ
ਹਾਂਜੀ
ਅਸੀਂ ਵੀ ਨਾ ਅਡੇ ਕੱਪੜੇ ਲੈ ਕੇ ਗਏ ਸੀ ਉੱਥੋਂ ਉਹ ਲੈ ਕੇ ਆ ਗਈ ਆਪਣੇ ਆਪ ਆਵਾਂਗੇ ਇਥੋਂ ਮੈਂ ਲੈ ਕੇ ਚਲੀ ਗਈ ਪਾਉਂਦੇ ਕਿਸੇ ਨਾਈਟ ਸੂਟ ਵੀ ਹੀ ਰਹੇ ਹਾਂ ਆਪਾਂ ਦੋਨੋ ਹਾਂ ਮੈਂ ਹਾਂ ਮੈਂ ਨਾ ਦੇ ਹੱਥ ਪੋਲੀਥੀਨ ਜੋ ਸੂਟ ਲੈ ਕੇ ਗਈ ਸੀ ਨਾ ਸਿਰਫ਼ ਇੱਕ ਰੱਖ ਕੇ ਬਾਕੀ ਸਾਰੇ ਦੇ ਸਾਰੇ ਇਹਨਾਂ ਦੇ ਹੱਥ ਪੋਲੀਥੀਨ ਭੇਜਦਾ ਮੈਂ ਕਿਹਾ ਮੈਂ ਤੇ ਜੀਨਸ ਵਿੱਚ ਰਹਿ ਰਹੀ ਹਾਂ ਬਸ ਟੋਪ ਪਾਓ ਬਸ ਲੋੜ ਹੀ ਨਹੀਂੀ ਪੈਂਦੀ ਜਾਂ ਫਿਰ ਨਾਈਟ ਸੂਟ ਮੈਂ ਕਿਹਾ ਸੂਟ ਲੈ ਜਾਓ ਮੈਨੂੰ ਨੀ ਚਾਹੀਦੇ ਐ ਹੁੰਦਾ ਦਿੱਲ ਹੀ ਨ ਕਰਦਾ ਨਾ ਨਾ
ਮੈਂ ਵੀ ਲੈ ਕੇ ਆਈ ਸੀ ਬਸ ਗੁਰਪੁਰਬ ਵਾਲੇ ਦਿਨ ਚੇਂਜ ਹੋਏ ਦੋ ਸੂਟ ਸੂਟ ਜ਼ਰੂਰ ਨਗਰ ਕੀਰਤਨ ਤੇ ਬਾਕੀ ਤੇ ਟੀ ਸ਼ਰਟ ਲੋਅਰ ਚ ਕੱਢ ਤੇ ਦੱਸ ਦਿਨ
ਦਿੱਲ ਹੀ ਨਿ ਕਰਦਾ
ਹਾਂ ਗਰਮੀ ਹੋਰ ਵੀ ਬੜੀ ਜ਼ਿਆਦਾ ਰਗੀ ਹੈ ਨਾ ਪੰਜਾਬ ਵਿੱਚ ਤੇ ਕਹਿੰਦੇ ਹੋਰ ਜ਼ਿਆਦਾ ਹੈ
ਤੇ ਤੁਹਾਡੇ ਉੱਥੇ ਹਾਂ ਤੁਸੀਂ ਪੰ ਪਟਿਆਲਾ ਕੋਲ ਨਾ ਸੰਗਰੂਰ ਤੇ
ਪਟਿਆਲੇ ਤੋਂ ਪਟਿਆਲੇ ਤੋਂ ਅੱਗੇ ਹਾ ਜੀ ਸੰਗਰੂਰ
ਅੱਗ ਨਾਲੇ ਹੋਏ ਪਟਿਆਲੇ ਵਿੱਚ ਮੇਰੇ ਆਪਣੇ ਮੈਂ ਉਸ ਯੂਨੀਵਰਸਿਟੀ ਮਤਲਬ ਮੈਂ ਰਹੀ ਵੀ ਹੋਈ ਹਾਂਰ ਜਾਂਦੀ ਰਹੀ ਹਾਂ ਸੱਤ ਅੱਠ ਹੋਈ ਬੜੀ ਪੰਜਾਬ ਵਿੱਚ ਤਾਂ ਗਰਮੀ ਵੀ ਰੱਜ ਕੇ ਤੇ ਸਰਦੀ ਵੀ ਰੱਜ ਕੇ
ਗਰਮੀ ਤਾਂ ਬਹੁਤ ਆ ਠੰਡ ਵੀ ਪੂਰੀ ਹਾਂਜੀ।
ਹਾਂ, ਚਲੋ ਠੰਡ ਤੇ ਫਿਰ ਵੀ ਥੋੜਾ ਬੰਦਾ ਬਰਦਾਸ਼ਤ ਕਰ ਲੈਂਦਾ ਗਰਮੀ ਤੇ ਬਹੁਤ ਜ਼ਿਆਦਾ
ਗਰਮੀ ਤੇ ਹੈ ਹੁਣ ਇਸ ਟਾਈਮ ਉਹ ਹੈ ਨਾ। ਜੀਰੀ ਵਗੈਰਾ ਲੱਗਦੀ ਉਹਦੀ ਉਮਸ ਬਹੁਤ ਜ਼ਿਆਦਾ ਲੱਗਦੀ ਹੈ ਖੇਤਾਂ ਚ ਪਾਣੀ ਪੂਣੀ ਦਿੰਦੇ ਨੇ ਨਾ ਉਹ ਗਰਮੀ ਉਹਦੇ ਕਰਕੇ ਬਹੁਤ ਜਿਆਦਾ ਹੁੰਦੀ ਹੈ।
ਮੇਰਾ ਤੇ ਘਰ ਹੈ ਵੀ ਓਪਨ ਨਾ ਥੋੜਾ। ਰੋਡ ਤੇ ਹੀ ਹੈ ਆਸੇ ਪਾਸੇ ਖੇਤ ਨੇ ਤੇ ਜ਼ਿਆਦਾ ਗਰਮੀ ਹੁੰਦੀ ਹੈ ਹਾਂ।
ਤੇ, ਠੀਕ ਮੈਂ ਅੱਛਾ ਸੰਗਰੂਰ ਦੇ। ਪੁੱਲ ਨੇ ਅੱਛਾ ਮੈਨੂੰ ਇੱਕ ਗੱਲ ਦੱਸੋ? ਮਸਤੋਅਣਾ ਮਸਤੂਆਣਾ ਸਾਹਿਬ ਤੁਹਾਡੇ ਘਰ ਦਾ ਮਤਲਬ ਕਿ ਤੁਹਾਡੇ ਉਸਸੀ ਸਾਈਡ ਨੂੰ।
ਸੰਗਰੂਰ ਵਿੱਚ ਹੀ ਪੈ ਜਾਂਦਾ ਹਾਂਜੀ ਬਸ ਦਸ ਪੰਦਰਾਂ ਮਿੰਟ ਲੱਗਦੇ ਨੇ ਆਪਣੇ ਵਾਈਕਲ ਦੇ ਤੇ ਹਾਂਜੀ ਅਸੀਂ ਐਕਟਿਵਾ ਤੇ ਹੀ ਚ ਲ ਆਦੇ ਹਾਂ
ਵਾਹਜੀ ਵਾਹ ਮਸਤੂਆਨਾ ਵਾਲੇ ਜਿਹੜੇ ਸੰਤ ਹੋਏ ਨੇ ਅਤਰ ਸਿੰਘ ਜੀ
ਬਾਹਰ
ਅੱਛਾ, ਮੇਰੀ ਨਾ ਮੰਮੀ ਸ਼ੁਰੂ ਤੋਂ ਕਹਿੰਦੇ ਹੁੰਦੇ ਸੋਨੀਆ ਸੀ। ਵਾਹ! ਮੇਰੀ ਮੰਮੀ ਦਾ ਬੜਾ ਮਨ ਸੀਗਾ ਮਤਲਬ ਠੀਕ ਸੀ ਨਾ। ਨਹੀਂ ਮੇਰੀ ਮੰਮੀ, ਮਦਰ ਜਦ ਠੀਕ ਸੀ ਨਾ, ਅਸੀਂ ਤੇ ਬੜੇ। ਮੈਰਿਜ ਤੋਂ ਪਹਿਲੇ ਪਾਪਾ ਰੇਲਵੇ ਵਿੱਚ ਸੀ। ਚੱਲ ਸੋਨੀਆ ਇਹ ਗੁਰਦੁਆਰੇ ਦੇ ਦਰਸ਼ਨ ਕਰਕੇ ਆਉਂਦੇ ਆ। ਇਹ ਇੱਥੇ ਚੱਲੀਏ ਲਾ ਲਿਆ ਹਾਂ ਅਸੀਂ। ਤੇ ਬੜੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਮੰਮੀ ਦਾ ਇਹ ਮਨ ਸੀ ਮੈਨੂੰ ਕਹਿੰਦੇ ਹੁੰਦੇ ਸੀ। ਹੁਣ ਅਸੀਂ ਮਸਵਾਣਾ ਸਾਹਿਬ ਜ਼ਰੂਰ ਜਾਣਿਆ ਅਤਰ ਸਿੰਘ ਜੀ ਦੇ।
ਇੱਧਰ ਗਏ ਬਰਨਾਲੇ ਵਾਲੀ ਸਾਈਡ ਅੰੜ੍ਰਿਸਰ ਸਾਹਿਬ?
ਨਹੀਂ ਕਿਹੜਾ?
ਆੜੀਸਰ ਅੜੀਸਰ।
ਅਡੀਸਰ ਅੱਛਾ ਇਹ ਕਿੰਨਾ ਦਾ ਏ?
ਬਰਨਾਲੇ ਨਾ ਇੱਧਰ ਆਪਣੇ ਅੜੇ ਕੰਮ ਹੁੰਦੇ ਨੇ ਉਹਦੀ ਅਰਦਾਸ ਕਰਦੇ ਨੇ। ਜੋ ਵੀ ਆਪਣਾ, ਅੜੇਆ ਕੰਮ ਹੋਏ ਕਹਿੰਦੇ ਨੇ ਵੀਈ ਆਪਣਾ। ਕਾਰਜ ਪੂਰਾ ਹੁੰਦਾ ਉਹਦੇ ਰੜਿਆ ਅ। ਇਹ ਬਰਨਾਲੇ ਤੋਂ ਬਰਨਾਲੇ ਤੋਂ ਥੋੜ੍ਹੀ ਜਿਹੀ ਪਹਿਲਾਂ। ਪੈ ਜਾਂਦਾ ਮਤਲਬ ਉਹ। ਸਾਡੇ ਤੋਂ ਹੈਗਾ ਏ ਘੰਟੇ ਕੁ ਦਾ ਰਸਤਾ ਹੈ।
ਅੱਛਾ, ਅੜਿਸਰ।
ਗੁਰਦੁਆਰਾ ਸਾਹਿਬ ਤੇ ਬੜੇ ਨੇ।
ਹਾਂ, ਇਹ ਤੇ ਹੈ ਪੰਜਾਬ ਤੇ ਮੈਂ ਕਹਿ ਰਹੀ ਹਾਂ। ਜਿੱਥੇ ਥੋੜੇ ਜਿਹੇ ਜਾਓ ਤੇ ਗੁਰਦੁਆਰਾ ਸਾਹਿਬ ਨਿਸ਼ਾਨ ਸਾਹਿਬ ਨਜ਼ਰ ਆ ਜਾਂਦਾ।
ਹਾਂਜੀ ਹਾਂਜੀ, ਅੱਗੇ ਮੈਨੂੰ ਅੰਕਲ ਸਾਹਮਣੇ ਪੁੱਛ। ਸੀ ਅਸੀਂ ਸਿਧਾਣਾ ਸਾਹਿਬ ਜਾ ਕੇ ਆਣਾ ਉਹ ਕਿੰਨੀ ਦੂਰ ਏ ਮੈਂ ਕਿਹਾ ਉਹ ਤੇ। ਨੇੜੇ ਹੀ ਹੈ ਜੀ ਸੰਗਰੂਰ ਵਿੱਚ ਪੈ ਜਾਂਦਾ ਹਾਂਜੀ ਹਾਂ। ਗੁਰੂ ਨਾਨਕ ਦੇਵ ਜੀ ਦਾ ਇਹ ਉੱਥੇ ਕੁੜੀ ਦਾ ਮੁੰਡਾ ਬਣਿਆ ਸੀ।
ਹਾਏ ਇਹ ਅੱਛਾ, ਮੈਂ ਸਭ ਕੁ ਸੁਣਿਆ ਇ ਏ ਇਹ ਇੱਥੇ ਦੀਏ?
ਹਾਂਜੀ ਹਾਂ ਸੰਗਰੂਰ ਦੇ ਏ।
ਵਾਹ ਜੀ ਵਾਹ। ਅੱਛਾ ਸਿਧਾਨਾ ਸਾਹਿਬ ਉਹ ਰਾਜੇ ਰਾਜਾ ਦਾ ਵਿਆਹ ਕਰਨ ਲਈ ਲੈ ਕੇ ਜਾਂਦੇ ਨੇ।
ਹਾਂ ਹਾਂ ਹ ਹਾਂਜੀ ਹਾਂਜੀ।
ਅੱਛਾ।
ਆਪਣੇ ਏਧਰ ਥੋੜ੍ਹੀ ਜਿਹੀ ਦੂਰ ਆ ਐਕਟੀਵਾ ਤੇ ਜਾ ਕੇ ਮੱਥਾ ਟੇਕ ਆਉਦੇ ਹਾਂ ਅਸੀਂ ਤੇ।
ਅੱਛਾ ਅੱਛਾ।
ਹਾਂਜੀ ਇੱਕ ਜੋਤੀ ਸਰ ਗੁਰਦੁਆਰਾ ਹੈ। ਜੋਤੀ ਸਰੂਪ ਸਰ।
ਜੋਤੀ ਸਰੂਪ ਤੇ ਫਤਿਹਗੜ੍ਹ ਸਾਹਿਬ ਦੀ ਗੱਲ ਕਰ ਰਹੇ ਹੋ।
ਨਹੀਂ, ਨਹੀਂ ਇੱਕ ਸੰਗਰੂਰ 'ਚ ਵੀ ਹੈਗਾ ਜੇ।
ਤੇ ਇਹ ਇਨਾਂ ਦਾ ਇਹ ਕੀ।
ਇਹ ਮੇਰੇ ਖਿਆਲ ਛੇਵੀਂ ਪਾਤਸ਼ਾਹੀ ਦਾ ਏ। ਇੱਥੇ ਵੀ ਦੁੱਧ ਪੁੱਤ ਦੇ ਬਾਰੇ ਕਥਾ ਲਿਖ। ਪੜੀ ਸੀ ਬਟ ਹੁਣ ਮਾਈੰਡ ਵਿੱਚ ਨਹੀਂ ਹੈਗੀ ਗਏ ਤਾਂ ਹੋਏ ਆ। ਇੱਕ ਦੋ ਵਾਰੀ ਤੇ ਛੇਵੀ ਪਾਤਸ਼ਾਹੀ ਦਾ।
ਅੱਛਾ ਜੀ।
ਹਾਂਜੀ ਹਾਂਜੀ ਗੁਰਦੁਆਰਾ ਸਾਹਿਬ ਤੇ ਬਹੁਤ ਨੇ ਬੰਦੇ ਆਏ ਤੇ ਘੁੰਮਣ ਲਈ ਬਹੁਤ। ਦਿਨ ਚਾਹੀਦੇ ਹੈ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰਨ ਲਈ।
ਹੂੰ, ਤੇ ਹੈ। ਗਰਮੀਆਂ ਚ ਜਾ ਤੇ। ਹਾਂ ਮਨੀਗੜ੍ਹ ਸਾਹਿਬ ਦੇ ਮੈਂ ਬਿਫੋਰ ਮੈਰਿਜ ਗਈ ਹੋਈ ਹਾਂ ਦਰਸ਼ਨ। ਮੰਮੀ ਨਾ ਦੀ ਹੋਗਈ ਹਮ ਬੜਾ ਅੱਛਾ।
ਸਾਡਾ ਵੀ ਹਜ਼ੂਰ ਹਜ਼ੂਰ ਸਾਹਿਬ ਰਹਿ ਗਿਆ ਬਸ ਹੁਣ ਉਥੇ ਪਟਨਾ ਸਾਹਿਬ ਪਿਛਲੇ ਵਕੇਸ਼ਨ ਵਿੱਚ ਗਏ ਸੀ।
ਅੱਛਾ ਹਾਂ ਮੈਨੂੰ ਪਤਾ ਆਂਟੀ ਕਹਿੰਦੇ ਸੀ ਜਾ ਰਹੇ ਹਾਂ ਗਏ ਸੀ।
ਹਾਂ ਹਾਂ ਹਾਂਜੀ ਹਾਂਜੀ। ਅਸੀਂ ਸੋਚਿਆ ਸੀ ਗਰਮੀ ਬੜੀ ਕਹਿੰਦੇ ਨੇ ਇੱਥੇ ਇੰਨੀ ਗਰਮੀ ਹੈ ਤੇ ਉੱਥੇ।
ਧੁੱਪ ਵੀ ਪੈਂਦੀ ਜੇ ਉੱਥੇ ਹੋਰ ਵੀ ਏ।
ਹੁਣ ਇਸ ਕਰਕੇ ਫਿਰ ਤਾਂ ਹੀ ਕਿਹਾ ਦਸੰਬਰ ਹੀ ਵਿੱਚ ਦੇਖਦੇ। ਤੇ ਇਹ ਥੋੜ੍ਹਾ ਮੌਸਮ ਉੱਥੇ ਠੀਕ ਹੋਏਗਾ।
ਹਾਂ। ਹਾਂਜੀ।
ਉੱਥੇ ਤਾਂ ਕਹਿੰਦੇ ਬਾਰ੍ਹਾਂ ਮਹੀਨੇ ਮੌਸਮ ਇੱਕੋ ਜਿਹਾ ਹੀ ਰਹਿੰਦਾ ਨਾ।
ਹੂੰ।
ਹੋਰ ਬੱਚੇ ਠੀਕ ਨੇ ਸੌ ਗਏ।
ਨਾ ਪਹਿਲੇ ਤੇ ਰੋਂਦੇ ਆਏ ਨੇ ਰਸਤੇ ਤੇ। ਉਹਨਾਂ ਨੂੰ ਦੇਖਦੇ ਦੇਖਦੇ ਮੇਰਾ ਆਪਣਾ ਮਨ ਖ਼ਰਾਬ ਹੋ ਰਿਹਾ ਸੀਗਾ।
ਅੱਛਾ ਅੱਛਾ।
ਚਲੋ ਵੈਸੇ ਮਹੀਨਾ ਇਕੱਠੇ ਰਹਿ ਗਿਆ ਪਤਾ ਨੀ ਆਫਟਰ ਮੈਰਿਜ ਕਾਫੀ ਟਾਈਮ। ਅਹ ਕਾਫੀ ਸਾਲਾਂ ਬਾਅਦ ਇਕੱਠੇ ਇੰਨਾ ਟਾਈਮ ਰਹੇ ਆ। ਜਾਂ ਇੱਕ ਵਾਰੀ ਰਹੇ ਸੀ। ਜਦ ਇਹ ਕਨੇਡਾ ਗਏ ਸੀ। ਹੂੰ ਬੱਚਿਆਂ ਦਾ ਦਿਲ ਲੱਗ ਗਿਆ ਹੁਣ। ਉਹਦੇ ਵੀ ਦੋ ਬੇਟੀਆਂ ਨੇ ਹਾਂ ਇਕ। ਇੱਕਠੇ ਖੇਲਦੇ ਰਹਿੰਦੇ ਸੀ ਇਹ।
ਹਾਂ ਬਸ ਬੱਚਿਆਂ ਨੂੰ ਕਦੋਂ ਖੋਲੇਨੇ ਸਕੂਲ।
ਇਹਨਾਂ ਦੇ ਫਸਟ ਜੁਲਾਈ।
ਅੱਛਾ ਜੀ ਸਾਡੇ ਵਾਲੇ ਦਾ ਵੀ ਸੈਕਿੰਡ ਨੂੰ ਖੁੱਲ ਜਾਣਾ ਦੋ ਜੁਲਾਈ ਨੂੰ ਜਾਣਾ ਇਹਨੇ।
ਵੈਸੇ ਵੈਸੇ ਉਹ ਮੇਰੇ ਸਿਸਟਰ ਦੇ ਬੱਚਿਆਂ ਦੇ ਕਹਿ ਰਹੇ ਨੇ ਛੇ ਜੁਲਾਈ ਖੁੱਲ੍ਹਣੇ ਨੇ ਮੈਂ ਕਿਹਾ ਲੈ ਤੁਹਾਨੂੰ ਤਾਂ ਟਾਈਮ ਮਿਲ ਜਾਏਗਾ ਹੋਮਵਰਕ। ਕਰਵਾਉਣ ਦਾ ਹੈ।
ਕਿੱਥੋਂ ਆਏ ਸਨ ਕਿੱਧਰ ਨੇ।
ਉਹ ਨੇ ਅ ਹੁਸ਼ਿਆਰਪੁਰ ਸਾਈਡ ਤੋਂ।
ਅੱਛਾ ਅੱਛਾ ਚਲੋ ਵਧੀਆ। ਛੁੱਟੀਆਂ 'ਚ ਹੀ ਮੇਲ ਹੁੰਦਾ ਉਹ ਵੀ। ਜਾਇਆ ਜਾਂਦਾ ਹੈ।
ਹੂੰ। ਤੇ ਫਿਰ ਆ ਆਉਂਦੀ ਤੇ ਦੋ ਚਾਰ ਦਿਨ ਅਗਰ ਰਹਿ ਵੀ ਗਈ ਜਿਵੇਂ ਹੁਣ ਆਈ ਸੀਗੀ। ਇੱਥੇ ਹੁਣੇ ਦਸੰਬਰ ਵਿੱਚ ਆਈ ਸੀ। ਠੀਕ। ਚਲੋ ਕੋਈ ਨੀ ਹਾਂ ਉਹ ਬੱਚੇ ਵੀ ਓਕੇ ਸਤਿ ਸ੍ਰੀ ਅਕਾਲ।